ਹੈਲੋ।
ਹੈਲੋ।
ਹਾਂਜੀ।
ਸਸ਼ੀ ਕਾਲ ਵੀਰ ਜੀ।
ਹਾਂਜੀ ਬੂਆ ਜੀ ਸਸ਼੍ਰੀ ਕਾਲ।
ਹੈਲੋ।
ਹਾਂਜੀ-ਹਾਂਜੀ ਸਸ਼੍ਰੀ ਕਾਲ ਬੈਨ ਜੀ।
ਹਾਂਜੀ ਆਵਾਜ਼ ਨੀ ਆ ਰਈ।
ਆ ਰਈ ਐ ਆ ਰਈ ਐ।
ਅੱਛਾ ਜੀ, ਹੋਰ ਠੀਕ ਓ ਵੀਰ ਜੀ।
ਹਾਂਜੀ-ਹਾਂਜੀ ਠੀਕ ਊ, ਤੁਸੀਂ ਦੱਸੋ?
ਹਾਂਜੀ ਮੈਂ ਵੀ ਵਦੀਆ, ਹੋਰ ਕੀ ਕਰਦੇ ਸੀ?
ਬਸ ਅਜੇ ਖਾਨਾ ਅ ਖਾਨਾ-ਖੂਨਾ ਖਾਏਆ ਸੀ ਅਜੇ ਬਸ।
ਇੰਨੀ ਲੇਟ ਕੀ ਗੱਲ?
ਹਾਂਜੀ?
ਬੜੀ ਲੇਟ ਖਾਦੈ।
ਹਾਂਜੀ-ਹਾਂਜੀ ਬਸ ਓ ਥੋੜਾ ਜਾ ਕੰਮ ਜਾ ਸੀ ਤਾਂ ਫਿਰ ਕਰਕੇ ਲੇਟ ਹੋ ਗੇ।
ਅੱਛਾ-ਅੱਛਾ ਬਾਰ ਗਏ ਹੋਏਂ ਸੀ।
ਹਾਂਜੀ-ਹਾਂਜੀ ਬਾਰ ਗਏ ਸੀ, ਬਾਰ ਲੇਟ ਆਏ ਨਾ ਫਿਰ, ਹਾਂਜੀ-ਹਾਂ
ਹੋਰ ਕੰਮ-ਕੁੰਮ ਠੀਕ ਐ, ਕੰਮ-ਕੁੰਮ ਠੀਕ ਐ ਭਾਜੀ?
ਹਾਂਜੀ-ਹਾਂਜੀ ਕੰਮ ਠੀਕ ਐ।
ਸ਼ੱਲ ਛ ਹੋਰ, ਮੈਂ ਐ ਪੁੱਛਣਾ ਸੀ ਮੈਂ ਉਸ ਪੁੱਛਣਾ ਸੀ ਤੁਸੀਂ ਕੰਪਿਊਟਰ ਕਲਾਸ ਕਰਾਈ ਸੀ ਆਪਨੇ ਬੇਟੇ ਨੂੰ
ਹਾਂਜੀ-ਹਾਂਜੀ।
ਓ ਕੇੜਾ ਕੋਰਸ ਕਰਾਏਆ ਸੀ ਮੈਂ ਆਪਨੇ ਪੁੱਤਰ ਨੂੰ ਕਰਾਨੀ ਸੀ ਛੋਟੇ ਵਾਲੇ ਕਾਕੇ ਕਰਾਨੀ ਸੀ ਤੇ ਮੈਂ ਪੁੱਛ ਰਈ ਸੀ ਵਈ ਤੁਸੀਂ ਕੇੜਾ ਕੋਰਸ ਕੀਤਾ ਸੀ
ਹਾਂਜੀ ਓ ਮੈਂ ਨਾ ਮਤਲਬ ਦੋ-ਤਿੰਨ ਕੋਰਸ ਕਰਾਏ ਸੀ ਇੱਕ ਤਾਂ ਓਦਾ ਹੋ ਗਿਆ ਅ ਟੈਲੀ ਦਾ
ਅੱਛਾ ਟੈਲੀ ਦਾ ਕਰਾਏਆ ਸੀ ਤੇ ਟੈਲੀ ਦਾ ਤੇ ਮੇਰੇ ਖਿਆਲ ਵੀਰ ਜੀ ਘੱਟੋ-ਘੱਟ ਛੇ ਮੀਨੇ ਦਾ ਹੁੰਦਾ ਘੱਟ-ਘੱਟ
ਹਾਂਜੀ-ਹਾਂਜੀ ਛੇ ਮੀਨੇ ਦਾ ਕੋਰਸ ਹੁੰਦਾ ਐ।
ਅੱਛਾ ਜੀ ਤੇ ਗੌਰਮੈਂਟ ਤਿੰਨ ਮੀਨੇ ਦਾ ਸੀ।
ਫਿਰ ਓਨੇ ਓ ਜਦੋਂ ਤੋਂ ਜੀ ਐੱਸ ਟੀ ਆਏਆ ਨਾ ਫਿਰ ਟੈਲੀ ਵਿਦ ਜੀ ਐੱਸ ਟੀ ਦਾ ਤਿੰਨ ਮੀਨੇ ਦਾ ਵੱਖਰਾ ਹੁੰਦੈ।
ਅੱਛਾ ਤੇ ਇਹ ਭਾਜੀ ਮਤਲਬ ਇਹ ਦੱਸੋ ਕਿ ਗਵਰਮੈਂਟ ਅਪਰਵਡ ਵ ਸਰਟੀਫਿਕੇਟ ਵਗੈਰਾ ਵੀ ਮਿਲਦਾ ਯਾਂ ਕਿਦਾਂ ਹੁੰਦੈ
ਹਾਂ ਹਾਂਜੀ ਹਾਂਜੀ ਗੌਰਮੈਂਟ ਅਪਰੂਵ ਅਪਰੁਵਡ ਸਰਟੀਫਿਕੇਟ ਮਿਲੂਗਾ
ਮਿਲਦਾ ਅੱਛਾ ਤੇ ਫਿਰ ਉਸ ਤੋਂ ਬਾਅਦ ਐਗਜ਼ਾਮ ਹੁੰਦਾ
ਉਹ ਹਾਂਜੀ ਹਾਂਜੀ ਲਾਸਟ ਚ ਇਗਜ਼ਾਮ ਹੁੰਦਾ ਹੈ ਜਦੋਂ ਛੇ ਮਹੀਨੇ ਦਾ ਕੋਰਸ ਪੂਰਾ ਹੋ ਜਾਂਦਾ ਹੈ ਨਾ
ਹਾਂਜੀ ਹਾਂਜੀ ਤੇ ਟੈਲੀ ਵਿੱਚ ਮਤਲਬ ਸ਼ੁਰੂ ਤੋਂ ਕੀ ਹੁੰਦਾ ਮਤਲਬ ਬੇਸਿਕ ਵਗੈਰਾ ਕਿੱਦਾਂ ਮੈਨੂੰ ਪੂਰਾ ਸਮਸ ਸਮਝਾਓਗੇ ਮੈਂ ਨਾ ਐਕਚੁਲੀ ਮੇਰੇ ਬੇਟੇ ਨੇ ਹੁਣੇ ਟਵੈਲਥ ਕੀਤੀ ਹੈ ਤੇ ਮੈਂ ਕਿਹਾ ਚਲੋ ਨਾਲ ਨਾਲ ਹਜੇ ਕੋਲੇਜ ਦੀ ਇੰਨੀ ਪੜ੍ਹਾਈ ਪੜੂਈ ਨਹੀਂ ਹੋ ਰਹੀ ਘੱਟ ਹੀ ਹੋ ਰਹੀ ਹੈ ਮੈਂ ਕਿਹਾ ਚਲੋ ਨਾਲ ਇਹਨੂੰ ਕੰਪਿਊਟਰ ਦਾ ਕਰਾ ਦਾਂ ਮੈਂ ਕਿਹਾ ਤੁਹਾਡੇ ਕੋਲ ਪੁੱਛਾਂ ਤੁਸੀਂ ਕੀਤੀ ਸੀ ਨਾ ਤੇ ਮੈਂ ਬਈ ਪੁੱਛਾਂ ਕਿ ਬਈ ਕਿਵੇਂ ਹੈ ਕਿਵੇਂ ਨੀ ਮੈਨੂੰ ਥੋੜ੍ਹਾ ਦੱਸੋਗੇ
ਹਾਂਜੀ ਹਾਂਜੀ ਉਹ ਨਾ ਮਤਲਬ ਟੈਲੀ ਦਾ ਵਿੱਚ ਜਿਵੇਂ ਕੋਈ ਫਰਮ ਹੋ ਗਈ ਜਿਵੇਂ ਕੋਈ ਫਮ ਬਿਜਨਸ ਹੋ ਗਿਆ ਉਹਦੇ ਅਕਾਊਂਟਸ ਵਗੈਰਾ ਬਣਦੇ ਨੇ ਨਾ ਤੇ ਕੋਈ ਮਤਲਬ ਕਿੰਨਾ ਮਾਲ ਆਇਆ ਕਿੰਨੀ ਅਪਣੀ ਪੇਮੈਂਟ ਕੀਤੀ ਕਿੰਨੀ ਪੇਮੈਂਟ ਲੈਣੀ ਹੈ ਕਿਸੇ ਕੋਲੋਂ ਤੇ ਕਿੰਨਾ ਮਾਰੀ ਸੇਲ ਹੋਈ ਏ ਉਹ ਸਾਰਾ ਕੁੱਛ ਹੁੰਦਾ ਏ ਉਹਦੇ ਵਿੱਚ ਹ ਹਾਂਜੀ ਹਾਂਜੀ ਉਹ ਰਿਕੋਰਡ ਮਤਲਬ ਇੱਕ ਕੰਪਿਊਟਰ ਤੇ ਤੁਹਾਡਾ ਆ ਜੇਗਾ ਪੂਰਾ ਬਣ ਕੇ
ਹਾਂਜੀ ਨਹੀਂ ਕਿੱਦਾਂ ਮਤਲਬ ਸ਼ੁਰੂ ਤੋਂ ਦੱਸੋਗੇ ਬਈ ਜਿੱਦਾਂ ਸ਼ੁਰੂ ਤੋਂ ਹੀ ਆਹ ਚੀਜ਼ ਹੁੰਦੀ ਹੈ ਯੇ ਸ਼ੁਰੂ ਤੋਂ ਥੋੜ੍ਹਾ ਬੇਸਿਕ ਵਗੈਰਾ ਸਿਖਾਉਂਦੇ ਏ ਜਿੱਦਾਂ ਐਕਸਲ ਵਗੈਰਾ ਹੋ ਗਿਆ ਕਿੱਦਾਂ ਮਤਲਬ ਹੁੰਦਾ
ਉਹ ਬੇਸਿਕ ਦਾ ਨਾ ਵੱਖਰਾ ਕੋਰਸ ਹੋਂਦਾ ਉਹ ਬੇਸਿਕ ਕੰਪਿਊਟਰ
ਅੱਛਾ ਉਹ ਵੱਖਰਾ ਅੱਛਾ ਅੱਛਾ ਉਹ ਵੱਖਰਾ ਕੋਰਸ ਹੋਂਦਾ ਹੈ ਉਹ ਉਹ ਕਿੰਨੇ ਉਹ ਕਿੰਨੇ ਮਹੀਨੇ ਦਾ ਹੁੰਦਾ ਵੀਰ ਜੀ
ਉਹ ਤਿੰਨ ਮਹੀਨੇ ਦਾ ਹੋਂਦਾ ਹੈ
ਅੱਛਾ ਉਹ ਤਿੰਨ ਮਹੀਨੇ ਦਾ ਹੋਂਦਾ
ਹਾਂਜੀ ਹਾਂਜੀ
ਤੇ ਉਹਨੂੰ ਕਰਨ ਵਿੱਚ ਫਾਇਦਾ ਹੈ ਤਾਂ ਏਹ ਟੈਲੀ ਵਾਲੇ ਚ ਫਾਇਦਾ
ਮਤਲਬ ਕਿ ਉਹ ਤਾਂ ਫੀਲਡ ਦੀ ਗੱਲ ਨਾ ਜਿਵੇਂ ਤੁਸੀਂ ਮਤਲਬ ਅਕਾਊਂਟ ਚ ਭੇਜਣਾ ਹੈ ਅਕਾਊਂਟ ਸਾਈਡ ਤੇ ਹਾਂਜੀ ਤੇ ਫੇਰ ਟੈਲੀ ਕਰਕੇ ਫਾਇਦਾ ਹੈਗਾ ਏ ਤੇ ਜਿਹੜਾ ਉਹ ਮਤਲਬ ਵੈਸੇ ਡਾਟਾ ਐਂਟਰੀ ਦੀ ਫੀਲਡ ਤੇ ਭੇਜਣਾ ਹੈ ਜਿਵੇਂ ਕੰਪਿਊਟ ਡਾਟਾ ਐਂਟਰੀ ਜਿਵੇਂ ਹੁੰਦੀ ਹੈ ਨਾ ਉਹ ਫੇਰ ਕੰਪਿਊਟਰ ਬੇਸਿਕ ਕਰਕੇ ਫਾਇਦਾ ਹੈ
ਅੱਛਾ
ਵੈਸੇ ਤਾਂ ਮਤਲਬ ਬੇਸਿਕ ਤਾਂ ਤੁਸੀਂ ਕਰਾ ਹੀ ਕਰਾ ਹੀ ਦਿਓ ਤੇ ਨਾਲੇ ਟੈਲੀ ਦਾ ਤਾਂ ਫਿਰ ਅਕਾਊਂਟ ਦੀ ਫੀਲਡ ਤਾਂ ਹੀ ਕਰਾਉਣਾ ਬੇਸਿਕ ਤਾਂ ਚਾਹੇ ਟੈਲੀ ਅਕਾਊਂਟ ਦੀ ਫਿਲਮ ਵਿੱਚ ਹੈ ਨਾ ਤਾਂ ਵੀ ਕਰਾ ਦਉ ਬੇਸਿਕ ਤਾਂ ਚਾਹੀਦਾ ਹੀ ਚਾਹੀਦਾ ਇਹ ਇੱਕਸਲ ਹੋ ਗਿਆ ਜਿਹੜਾ ਐਮ ਐਸ ਵਰਡ ਹੋ ਗਿਆ
ਹਾਂਜੀ ਹਾਂਜੀ ਮਤਲਬ ਆ ਪਹਿਲੇ ਜ਼ਰੂਰੀ ਹੈ ਪਹਿਲੇ ਆ ਕਰਾਦਾਂ ਤਿੰਨ ਮਹੀਨੇ ਦਾ ਫੇਰ ਅੱਗੋਂ ਦੀ ਦੇਖਾਂਗੇ ਕਿ ਬਈ ਅੱਗੋਂ ਦੀ ਅਸੀਂ ਛੇ ਮਹੀਨੇ ਦਾ ਐ ਟੈਲੀ ਦਾ ਕਰਾ ਦਈਏ
ਹਾਂਜੀ ਹਾਂਜੀ ਉਹ ਫਿਰ ਅੱਗੇ ਮਰਜ਼ੀ ਹੈਗੀ ਹੈ ਤੁਹਾਡੀ
ਤੇ ਜਿੱਦਾਂ ਜਿਦਾਂ ਭਾਜੀ ਆਪਣਾ ਏਹ ਹੈ ਕਿ ਮਤਲਬ ਅਸੀਂ ਹੋਰ ਇੱਕ ਸਾਲ ਦਾ ਕਰਨਾ ਹੋਏ ਤੇ ਉਹਦੇ ਵਿੱਚ ਕੀ-ਕੀ ਹੁੰਦਾ ਐ।
ਮਤਲਬ ਇੱਕ ਸਾਲ ਦਾ ਕਿਵੇਂ ਅੱਛਾ ਜਿਵੇਂ ਉਹ ਬੇਸਿਕ ਵਾਲਾ ਹੀ ਐਡਵਾਂਸ 'ਚ ਕਰਨਾ ਹੋਵੇ।
ਹਾਂਜੀ-ਹਾਂਜੀ।
ਹਾਂਜੀ ਉਹਦੇ ਚ ਮਤਲਬ ਅੱਜ ਕੱਲ ਨਏ-ਨਏ ਆਏ ਨੇ ਜਿਵੇਂ ਅੱਜ ਕੱਲ ਏ ਆਈ ਜਿਆਦਾ ਚੱਲਦਾ ਪਿਆ ਐ।
ਹਾਂਜੀ-ਹਾਂਜੀ ਏ ਆਈ ਦਾ ਬਹੁਤ ਟਰੈਂਡ ਹੈ ਅੱਜ ਕੱਲ੍ਹ।
ਉਹੀ ਮਤਲਬ ਉਹ ਐਡਵਾਂਸ ਦਾ ਫਿਰ ਏ ਆਈ ਦਾ ਕੋਰਸ ਹੋ ਜਾਊਗਾ। ਤੇ ਹਾਂਜੀ-ਹਾਂਜੀ ਫਿਰ ਏ ਆਈ ਆਜ। ਜ਼ਿਆਦਾ ਚੱਲਿਆ ਪਿਆ ਫਿਰ ਇੱਕ ਹੋ ਗਿਆ। ਉਹ ਜਿਹੜਾ ਡਾਟਾ ਦਾ ਉਹ ਚੱਲਦਾ ਪਿਆ ਡਾਟਾ ਮੈਨੇਜਮੈਂਟ ਦਾ। ਉਹ ਵੀ ਬਹੁਤ ਚੱਲਦਾ ਪਿਆ ਹੈ ਹਾਂਜੀ ਮਾਰਕੀਟਿੰਗ ਦਾ ਹੋ ਗਿਆ। ਉਹ ਵੱਖਰੇ-ਵੱਖਰੇ ਆ ਜਾਂਦੇ ਨੇ ਫਿਰ ਉਹਦੇ ਵਿੱਚ।
ਅੱਛਾ। ਤੇ ਜਿਦਾ ਮਤਲਬ ਆਪਾਂ ਨੂੰ ਮਤਲਬ ਅਗਰ ਐ ਕੰਪਿਊਟਰ ਦਾ ਇੱਕ ਸਾਲ ਦਾ ਕਰਾ ਦਈਏ। ਤੇ ਉਹ ਏ ਆਈ ਦਾ ਫਿਰ ਵੱਖਰਾ ਕਰਨਾ ਪੈਣਾ ਸਾਨੂੰ।
ਹਾਂ ਉਹ ਆ ਉਸਕਾ ਏ ਆਈ ਓ ਏ ਆਈ ਦਾ ਵੱਖਰਾ ਕਰਨਾ ਪੈਣਾ ਤੁਹਾਨੂੰ।
ਅੱਛਾ-ਅੱਛਾ ਜੀ।
ਉਹ ਬੇਸਿਕ ਕੰਪਿਊਟਰ ਤੋਂ ਵੱਖਰਾ ਹੁੰਦਾ ਹੈ।
ਹਾਂਜੀ ਤੇ ਏ ਆਈ ਦਾ ਕਿੰਨੇ-ਕਿੰਨੇ ਟਾਈਮ ਦਾ ਹੋਏਗਾ ਭਾਜੀ।
ਏ ਆਈ ਦਾ ਹੋਵੇਗਾ ਆਪਣਾ ਮਤਲਬ ਕਿ ਇੱਕ ਸਾਲ ਦਾ ਮੰਨ ਲਉ ਤੁਸੀਂ ਘੱਟ ਤੋਂ ਘੱਟ। ਹਾਂਜੀ ਹਾਂਜੀ।
ਅੱਛਾ ਤੇ ਉਹਦੇ ਚ ਕੀ ਕੀ ਉਹਦੇ ਚ ਵੀ ਮਤਲਬ ਇਹਦੇ ਪਾਰਟੀਸ਼ਨ ਹੋਣਗੇ ਜਿੱਦਾਂ ਡਿਜੀਟਲ ਵਗੈਰਾ। ਯਾਰ ਕਿੱਦਾਂ ਹੋਏਗਾ ਵੀਰ ਜੀ ਥੋੜ੍ਹਾ ਮੈਨੂੰ ਨਾ ਇਹਦੇ ਬਾਏ ਦੇ
ਚੀਜ਼ ਨਹੀਂ ਹੁੰਦੀ ਹਾਂਜੀ ਮਤਲਬ ਏ ਆਈ ਦਾ ਇੱਕ ਹੁੰਦਾ ਏ ਆਈ ਮਤਲਬ ਪੂਰਾ ਡਾਟਾ ਬਣਾ ਕੇ ਦੇ ਦੂਗਾ। ਸਾਨੂੰ ਉਹ ਕੋਡ ਕ ਕੋਡ ਵਗੈਰਾ ਪਾਓ ਤੁਸੀਂ ਕੰਪਿਊਟਰ 'ਤੇ ਉਹ ਸਾਰਾ ਜਿ ਡਾਟਾਵੇ ਨਾ ਜਿਵੇਂ ਪਹਿਲੇ ਖੁਦ ਬਣਾਉਣਾ ਪੈਂਦਾ ਸਾਰਾ। ਬਹਿ ਕੇ ਤਿੰਨ ਤਿੰਨ ਚਾਰ ਚਾਰ ਘ ਘੰਟੇ ਲੱਗ ਜਾਂਦੇ ਸੀ। ਹੁਣ ਬਸ ਉਹਨੂੰ ਕੋਡ ਦੇ ਦਿਉ ਤੇ ਉਹ ਪੰਜ ਮਿੰਟ 'ਚ ਸਾਰਾ ਡਾਟਾ ਬਣਾ ਕੇ ਦੇ ਦਿੰਦਾ ਏ ਆਈ। ਤੇ ਇੱਕ ਉਹਦਾ ਹੁੰਦਾ ਐ ਹੂੰ ਏ ਆਈ ਉਹ ਤਾਂ ਹੁੰਦਾ ਜਿਹੜਾ ਵੀਡੀਓ ਅਤੇ ਫੋਟੋਆਂ ਬਣਾਉਦੇ ਨੇ ਹੈ ਨਾ। ਉਹ ਵੱਖਰਾ ਹੁੰਦਾ ਹੈ ਜਿਵੇਂ ਏ ਆਈ ਦੀ ਵੀਡੀਓ ਫੋਟੋ ਹਾਂ ਉਹ ਗ੍ਰਾਫਿਕਸ ਦਾ ਹੋ ਜਾਂਦਾ ਹੈ। ਇਹਦੇ 'ਚ ਵੀ ਬੜੀ ਫੀਲਡ ਹੈਗੀ ਨੇ ਏਏ ਵਿੱਚ ਵੀ।
ਅੱਛਾ ਅੱਛਾ ਤੇ ਇੱਕ ਭਾਜੀ ਇਹ ਆ ਰਿਹਾ ਹੈ ਡਿਜੀਟਲ ਮਾਰਕੀਟ ਦਾ ਉਹ ਕੀ ਐ?
ਕਿਦਾ
ਉਹ ਵੀ ਲੋਕੀ ਬਹੁਤ ਕਰਦੇ ਆ ਡਿਜੀਟਲ ਮਾਰਕੀਟ ਤਾਂ
ਤੇ ਹਾਂਜੀ ਉਹ ਵੀ ਬਹੁਤ ਵਧੀਆ ਹੈਗਾ ਹੈ।
ਹਾਂਜੀ ਹਾਂਜੀ ਉਹਦੇ ਚ ਕੀ ਐ।
ਉਹਦੇ 'ਚ ਮਤਲਬ ਜਿਵੇਂ ਐ ਨਹੀਂ ਤੁਸੀਂ ਮਤਲਬ ਤੁਸੀਂ ਫ਼ੋਨ ਚਲਾਦੇ ਹੁੰਣੇ। ਤੇ ਉਦੇ ਵਿੱਚ ਨਾ ਐਡ ਮਤਲਬ ਕੋਈ ਐਪ ਚਲਾ ਲਓ ਉਹਦੇ ਵਿੱਚ ਐਡ ਆਦਾ ਜ਼ਰੂਰ। ਭਾਵੇਂ ਤੁਸੀਂ ਗੂਗਲ ਚਲਾ ਲਓ ਭਾਵੇਂ ਕਿਹੜੀ ਵੀ ਐਪ ਚ ਵਿੱਚ ਐਡ ਆਦੇ ਰਹਿੰਦੇ ਨੇ। ਉਹ ਮਾਰਕੀਟਿੰਗ ਕਰਦੇ ਨੇ ਐਡ ਵਾਲੇ ਆਪਣੇ ਤੇ ਉਹੀ ਸਾਰਾ ਹੈਗਾ ਡਿਜੀਟਲ ਮਾਰਕੀਟਿੰਗ ਮਤਲਬ ਡਿਜੀਟਲ ਆਪਾਂ ਮਾਰਕੀਟਿੰਗ ਕਿਵੇਂ ਕਰਨੀ। ਕਿਸੇ ਪ੍ਰੋਡਕਟ ਦੀ ਹਾਂਜੀ ਹਾਂਜੀ ਇਹ ਚੀਜ਼ ਹੈ ਹਾਂਜੀ ਹਾਂਜੀ। ਹਾਂਜੀ ਇਹਦੇ ਨਾ ਕੋਡ ਵਗੈਰਾ ਹੁੰਦੇ ਨੇ ਲੈਂਗੁਏਜ ਹੁੰਦੀ ਹੈ ਵੱਖਰੀ ਵੱਖਰੀ। ਐਬਾਕਸ ਹੋਰ ਵੀ ਬਹੁ ਬਹੁਤੇ ਵਲ ਵੱਖਰੀ ਵੱਖਰੀ ਲੈਂਗੁਏਜ ਹੁੰਦੀ ਹੈ ਅਤੇ ਉਹ ਕੋਡਿੰਗ ਪੂਰੀ ਆਣੀ ਚਾਹੀਦੀ ਹੈ ਉਹ ਕੋਡਿੰਗ ਦਾ ਕੋਰਸ ਹੈ ਪੂਰਾ ਐ। ਫਿਰ ਉਹ ਜਦੋਂ ਕੋਡਿੰਗ ਆ ਗਈ ਨਾ ਉਹ ਕੋਡ ਕੋਡਿੰਗ ਡਾਲ ਕੇ ਫਿਰ ਉਹ ਮਤਲਬ ਐਡ ਚਲਾ ਦਿੰਦੇ ਨੇ
ਅੱਛਾ ਅੱਛਾ ਤਾਂ ਹੀ ਮੈਂ ਕਆ ਮੈਂ ਕਿਆ ਲੋ ਕੀ ਅੱਜ ਕੱਲ੍ਹ ਬੜੇ ਪਾਗਲ ਹੋਏ ਪਏ ਐ ਏ ਆਈ ਵਸ ਤੇ ਵੀ ਡਿਜੀਟਲ ਮਾਰਕੀਟ ਵਾਸਤੇ ਵੀ ਮੈਂ ਕਿਆ ਪੁੱਛਾ ਭਾਜੀ ਨੂੰ ਕਿ ਕਿੱਦਾਂ ਕੁਛ ਥੋੜ੍ਹੀ ਜੀ ਨੌਲੇਜ ਹੋਣੀ ਚਾਈਦੀ ਐ ਨਾ ਕਿ ਬੱਚੇ ਨੂੰ ਅੱਗੇ ਕਰਾਨਾ ਤੇ ਕਿਸੀ ਨੇ ਕੀਤੀ ਹੋਈ ਤਾਂ ਬੰਦਾ ਤਾਂ ਥੋੜ੍ਹਾ ਉਸੀ ਫੀਲਡ ਚ ਪਾਏ ਫੇਰ ਹੁਣ ਜਿੱਦਾਂ ਤੁਸੀਂ ਦੱਸਿਆ ਮੈਨੂੰ ਬੋਤ ਅੱਛਾ ਲੱਗਿਆ ਜਿੱਦਾਂ ਤੁਸੀਂ ਮੈਨੂੰ ਨੌਲਜ ਦਿੱਤੀ ਥੋੜ੍ਹੀ ਜਿ ਮੈਨੂੰ ਬੋਤ-ਬੋਤ ਅੱਛਾ ਲੱਗਿਆ ਮੈਨੂੰ ਤੇ ਭਾਜੀ ਫਿਰ ਮੈ ਮ ਤਲਬ ਇਦੇ ਵਾਸਤੇ ਕੀ ਕਰਾਂ ਆਪਣੇ ਕਾਕੇ ਵਾਸਤੇ ਐਨੂੰ ਹਜੇ ਬੇਸਿਕ ਵਾਲਾ ਕਰਾ ਦਾ ਫੇਰ ਕੰਪਿਊਟਰ ਦਾ
ਮਤਲਬ ਬੇਸਿਕ ਤਾਂ ਜ਼ਰੂਰ ਕਰਾ ਕਰਾਈ ਦੋ ਜੇੜਾ ਤਿੰਨ ਮੀਨੇ ਦਾ ਹੈਗਾ ਐ ਓ ਤਾਂ ਹਰ ਚੀਜ਼ ਵਿੱਚ ਕੰਮ ਆਨਾ ਐ ਓ ਤਾਂ ਕਿਸੇ ਵੀ ਫੀਲਡ ਹੋ ਹਰ ਚੀਜ਼ ਚ ਕੰਮ ਆਣਾ ਈ ਆਣਾ
ਏਨੇ ਐਨੂੰ ਨਾ ਹੁਣ ਮੈਂ ਓ ਕਰਵਾ ਰੀ ਆ ਪੋਲਟੈਕਨਿਕ ਦਾ ਜਿ ਦਾ ਮਤਲਬ ਕਿ ਵਈ ਐਨੇ ਡਿਪਲੋਮਾ ਕੋਰਸ ਕਰ ਲੇਗਾ ਤੇ ਓਦੇ ਵਿੱਚ ਓਦੇ ਵਿੱਚ ਹੈ ਉਸ ਤੋਂ ਬਾਅਦ ਐ ਕੀ ਸੋਚ ਰਿਆ ਕਿ ਮੈਂ ਨਾਲ ਨਾਲ ਕੰਪਿਊਟਰ ਦਾ ਕਰਲਾ ਜਿੱਦਾਂ ਕੰਪਿਊਟਰ ਤੇ ਅੱਜ ਕੱਲ੍ਹ ਬੋਤ ਜ਼ਾਦਾ ਟਰੈਂਡ ਐ ਥੋੜ੍ਹਾ ਐ ਕਿ ਸਕੂਲ ਵਗੈਰਾ ਚ ਤੇ ਦੇਖੋ ਇੰਨਾ ਨੀ ਚਲਾ ਪਾਂਦੇ ਸੀ ਥੋੜ੍ਹਾ ਬੋਤ ਈ ਆਦਾ ਸੀ ਲੇਕਿਨ ਐ ਕਿ ਹਾਂ ਚਲਾਣਾ ਆਦਾ ਤੇ ਫੇਰ ਮੈਂ ਐਨੂੰ ਐਹੀ ਕਰਾ ਦਾ ਤਿੰਨ ਮੀਨੇ ਵਾਲਾ
ਹਾਂਜੀ ਹਾਂਜੀ ਓ ਕੰਪਿਊਟਰ ਮਤਲਬ ਸਕੂਲਾਂ ਚ ਨਾ ਟੀਚਰ ਨਾ ਮਤਲਬ ਜ਼ਾਦਾ ਧਿਆਨ ਨੀ ਦਿੰਦੇ ਹੈਗੇ ਲਾਭ ਭਰਵਾਦੇ ਨੇ ਨਾ ਤੇ ਜੇ ਆਪਣਾ ਵੱਖਰਾ ਕੋਰਸ ਕਰਾਈਏ ਨਾ
ਤੇ ਗੌਰਮੈਂਟ ਕਰਾਂ ਤਾਂ ਐ ਸਾਡੇ ਇੱਥੇ ਹੈਗਾ ਹਾਰ ਟੋਨ ਵਗੈਰਾ ਓ ਓਥੋਂ ਕਰਾ ਦਾ
ਹਾਂ, ਹਾਂਜੀ-ਹਾਂਜੀ ਓ ਬੋਤ ਵਧੀਆ ਹੈਗਾ ਓਥੋਂ ਓਤੋਂ ਕਰਾ ਦਿਉ ਤੁਸੀਂ
ਤੇ ਮਤਲਬ ਫੀਸ ਚਾਰਜਿਸ ਵਗੈਰਾ ਕੁਛ ਦੱਸੋਗੇ ਕਿੱਦਾਂ ਹੁੰਦਾ
ਚਾਰਜਿਸ ਵਗੈਰਾ ਮਤਲਵ ਮੇਰੇ ਟਾਈਮ ਤੇ ਤਾਂ ਤਿੰਨ ਜ਼ਾਰ ਰੁਪਏ ਦਿੱਤੇ ਸੀਗੇ ਮੈਂ ਤਿੰਨ ਮੀਨੇ ਦੇ ਹਾਂਜੀ-ਹਾਂਜੀ ਤਿੰਨ ਜ਼ਾਰ ਰੁਪਏ ਵੀ ਦਿ ਤੇ ਸੀ ਤਿੰਨ ਮੀਨੇ ਦੇ ਮੇਰੇ ਟਾਇਮ ਚ ਹਾਂਜੀ-ਹਾਂਜੀ ਮੈ ਕੈ ਰਿਆ ਨਾ ਕਿ ਮਤਲਵ ਮੇਰੇ ਟਾਈਮ ਤੇ ਤਾਂ ਤਿੰਨ ਜ਼ਾਰ ਦਿੱਤੇ ਸੀ। ਹੁਣ ਵੱਧ ਤੋਂ ਵੱਧ ਮਤਲਬ ਪੰਜ ਇੱਕ ਹਜ਼ਾਰ ਹੋ ਗਏ ਹੋਨੇ ਪੰਤਾਲੀ ਸੌ ਪੰਜ ਹਜ਼ਾਰ ਪੰਜ ਹੂੰ ਹੂੰ
ਅੱਛਾ-ਅੱਛਾ ਤਿੰਨ ਮੀਨੇ ਦੇ ਮਤਲਬ ਤਿੰਨ ਹਜ਼ਾਰ ਸਮਝ ਲੋ ਤਿੰਨ ਸਾਡੇ ਪੰਜ ਹਜ਼ਾਰ ਸਮਝ ਲੋ ਜਿੱਦਾਂ
ਹਾਂਜੀ ਹਾਂਜੀ ਹੂੰ ਤੇ ਮੈਂ ਟੈਲੀ ਦਾ ਕਰਿਆ ਸੀ ਟੈਲੀ ਦੇ ਮੈਂ ਦਿੱਤੇ ਸੀ ਛੇ ਹਜ਼ਾਰ ਰੁਪਈਏ ਛੇ ਮੀਨੇ ਦੇ ਓ ਜ਼ਾਰ ਰੁਪਏ ਮੀਨਾ ਸੀ ਹਾਂਜੀ ਹੂੰ ਹੂੰ
ਐ ਜੇੜੇ ਪ੍ਰਾਈਵੇਟ ਹੁੰਦੇ ਐ ਓਦੀ ਓਦੀ ਵੈਲਿਊ ਨੀ ਹੁੰਦੀ
ਨਈ ਪ੍ਰਾਈਵੇਟ ਦੀ ਵੀ ਹੁੰਦੀ ਐ ਵ ਜਿਵੇਂ ਮਤਲਬ ਡਿਜੀਟਲ ਮਾਰਕੀਟਿੰਗ ਦਾ ਹੋ ਗਿਆ ਹੁੰਦੀ ਐ ਵੈਲਿਊ ਪ੍ਰਾਈਵੇਟ ਦੀ ਵੀ ਐ ਜੀ ਗ ਲ ਨੀ ਹੈਗੀ ਕਿ ਪ੍ਰਾਈਵੇਟ ਦੀ ਨੀ ਹੁੰਂਦੀ ਵੈਲਿਊ ਤਾਂ ਹੁੰਦੀ ਐ ਮਤਲਬ ਜੋ ਵੀ ਨਾ ਅੱਜ ਕੱਲ੍ਹ ਡਿਗਰੀਆਂ ਤੋਂ ਜ਼ਾਦਾ ਅ ਸਕਿੱਲ ਜ਼ਾਦਾ ਜ਼ਰੂਰਤ ਹੋ ਗਈ ਹੁਣ ਮਤਲਬ ਜਿਵੇਂ ਡਿਜੀਟਲ ਮਾਰਕੀਟ ਦਾ ਕੋਰਸ ਕਰ ਲਿਆ ਏ ਆਈ ਦਾ ਕਰ ਲਿਆ। ਏ ਆਈ ਸਕਿੱਲ ਜ਼ਾਦਾ ਕੋਂਟ ਹੁੰਦੀ ਐ। ਜੋਬ ਵਿੱਚ ਹੂੰ ਹੂੰ ਸਕਿੱਲ ਦਾ ਜ਼ਾਦਾ ਐ।
ਤਾਂ ਹੀ ਨਾ
ਹਾਂਜੀ-ਹਾਂਜੀ ਪੈਲਾਂ ਹੁੰਦਾ ਸੀ ਡਿਗਰੀ ਕਰ ਲਓ ਤੇ ਜੋਬ ਮਿਲ ਜਾਉਗੀ। ਅੱਜ-ਕਲ ਲੈਨ ਨਹੀਂ ਹੈਗਾ, ਡਿਗਰੀ ਵਾਲੇ ਖਾਲੀ ਗੁੰਮਰੇ ਸਕਿੱਲ ਚਾਹੀਦੀ ਹੈ ਬਸ ਕੁਛ ਨਾ ਕੁਛ
ਹਾਂਜੀ-ਹਾਂਜੀ ਆਹ ਤੇ ਹੈ, ਆਾਂ ਲੋਕਾਂ, ਉਹਨੂੰ ਪਹਿਲ- ਪਹਿਲੇ ਬੱਚਿਆਂ ਨੂੰ ਹੁੰਦਾ ਸੀ ਪਰਸੈਂਟੇਜ ਲਿਆਈਏ, ਤਾਂ ਸਾਨੂੰ ਉਹੋਏਗਾ ਅੱਜ-ਕੱਲ੍ਹ ਬਚ ਬੱਚੇ ਪਰਸੈਂਟੇਜ ਦੇ ਤੇ ਪਿੱਛੇ ਅੱਜ ਕੱਲ੍ਹ ਬੱਚੇਆਂ ਨੂੰ ਇਹ ਕਿ, ਸਾਡੇ ਅੰਦਰ ਸਕਿੱਲ ਹੋਣੀ ਚਾਹੀਦੀ ਹੈ
ਮਤਲਬ ਜਿਵੈਂ ਟਰੈਂਡ ਚ ਚੱਲਦਾ ਉਹਦੀ ਸਕਿੱਲ ਹੋਵੇ, ਉਹ ਗੱਲ ਹੈਗੀ ਹੈ। ਹਮ ਹਾਂਜੀ।
ਮੇਰਾ ਵੱਡਾ ਬੇਟਾ ਤੇ ਬਹੁਤ ਅੱਛੀ ਲਿਆਂਦਾ ਸੀ ਮਤਲਬ, ਜਿੱਦਾਂ ਪਰਸੈਂਟੇਜ ਵਗੈਰਾ, ਹੁਨ ਛੋਟੇ ਬੇਟੇ ਨੂੰ ਇਹ ਹੈ ਕਿ ਮੰਮਾ ਪ੍ਰਸੈਂਟੇਜ ਕੀ, ਉਹ ਨਹੀਂ ਹੁੰਦੀ ਇੰਨੀ
ਹਮ-ਹਮ ਹਾਂਜੀ, ਸਹੀ ਗੱਲ ਹੈ, ਹਾਂ ਸਕਿੱਲ ਦੀ ਹੈਗੀ ਅੱਜ ਕੱਲ੍ਹ
ਪਰਸੈਂਟੇਜ਼ ਤੇ ਉਹ ਰੱਖਦਾ ਹੀ ਨਹੀਂ ਹੈਗਾ ਟਰੱਸਟ ਕਹਿੰਦਾ, ਜਿੰਨੇ ਆ ਗਏ ਠੀਕ ਹੈ ਓਕੇ ਅਦਰਵਾਈਜ਼, ਸਕਿੱਲ ਦੀ ਬਹੁਤ ਜ਼ਿਆਦਾ ਵੈਲਿਊ ਹੈ ਇਸ ਟਾਈਮ
ਹਾਂਜੀ-ਹਾਂਜੀ ਸਕਿੱਲ ਦੀ ਜ਼ਿਆਦਾ ਵੈਲਿਊ ਹੈ, ਕਿਉਂਕਿ ਜਿਹੜਾ ਟਰੈਂਡ ਚੱਲਿਆ ਨਾ, ਉਹਦੀ ਜੋਬ ਵਿੱਚ
ਹਾਂਜੀ, ਬਾਕੀ ਸਾਰੇ ਬੱਚਿਆਂ ਦਾ ਆਪਣਾ-ਆਪਣਾ ਦਿਮਾਗ ਹੁੰਦਾ ਦੇਖੋ
ਹਾਂਜੀ-ਹਾਂਜੀ, ਇਹ ਤਾਂ ਹੈਗਾ ਹੀ
ਹਰ ਇੱਕ ਦਾ ਆਪਣਾ-ਆਪਣਾ ੳ ਹੁੰਦੈ
ਹਾਂਜੀ-ਹਾਂਜੀ। ਐ ਤਾਂ ਗੱਲ ਹੈ ਜ
ਹੋਰ ਸਭ ਘਰ ਪਰਿਵਾਰ ਸਭ ਠੀਕ, ਬੱਚੇ-ਬੁੱਚੇ ਠੀਕ ਨੇ
ਹਾਂਜੀ-ਹਾਂਜੀ ਸਭ ਠੀਕ ਹੈ ਸ
ਹਾਂਜੀ ਆਵਾਜ਼ ਨਹੀਂ ਆ ਰਹੀ
ਹਾਂ ਮੈਂ ਕਿਹਾ ਸਭ ਠੀਕ ਹੈ ਸਭ ਘਰ ਪਰਿਵਾਰ ਸਭ ਠੀਕ, ਤੁਸੀਂ ਦੱਸੋ
ਟ ਆ ਰਹੀ ਹੈ, ਤੁਹਾਡੀ ਬਹੁਤ ਸਲੋ ਆ ਰਹੀ ਹੈ ਬਹੁਤ ਜ਼ਿਆਦਾ, ਸਲੋ-ਸਲੋ ਜੀ ਆ ਰਹੀ ਹੈ
ੋੜ ਦਾ ਇ ਸ਼ੂਨ ਹੈ, ਪਤਾ ਨੀ ਕੀ ਗੱਲ ਏ
ਆ ਹੁਣ ਆਈ ਐ ਮਾੜੀ ਜੀ, ਬਹੁਤ ਧਿਆਨ ਲਾ ਕੇ ਸੁਣਨਾ ਪੈਂਦਾ ਮੈਨੂੰ
ਉਹ ਮੈਂ ਹੁਨ ਫੋਨ, ਆਪਣੇ ਮਤਲਬ ਮੂੰਹ ਦੇ ਕੋਲ ਲਿਆਇਆ ਨਾ ਜ਼ਿਆਦਾ, ਬਿਲਕੁਲ
ਚਲੋ ਬੋਤ-ਬੋਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇੰਨਾ ਅਪਣਾ, ਟਾਈਮ ਵੀ ਦਿੱਤਾ ਨਾਲੇ ਬੇਰ ਤੁਸੀਂ ਮੈਨੂੰ ਇੰਨਾ ਨੌਲੇਜ ਵੀ ਦਿੱਤੀ
ਨਹੀ-ਨਹੀ ਕੋਈ ਨੀ ਅ
ਕੋਈ ਨੀ ਆਣਾ-ਲਾਣਾ ਚੱਕਰ ਫੇਰ ਜਦੋ ਵੀ ਲੱਗੇਆ ਏਧਰ, ਜਰੂਰ ਆਣਾ। ਬੱਚੇ ਯਾਦ ਕਰਦੇ ਆ ਤੁਆਨੂੰ ਭਾਜੀ ਬੋਤ
ਹਾਂਜੀ-ਹਾਂਜੀ, ਠੀਕ ਏ ਓਕੇ, ਓਕੇ ਸਤ ਸ਼ੀ ਅਕਾਲ
ਸ ਸ਼੍ਰੀ ਕਾਲ ਜੀ।